ਹੈਲੋ ਭੈਣ ਜੀ 'ਸਤਿ ਸ੍ਰੀ ਅਕਾਲ'।
'ਸਤਿ ਸ੍ਰੀ ਅਕਾਲ' ਜੀ ਹੋਰ ਸੁਣਾਓ ਜੀ।
ਠੀਕ ਹੈ ਹਾਲ ਆਪਣੇ ਸੁਣਾਓ।
ਬੱਸ ਅਸੀਂ ਵੀ ਠੀਕ ਠਾਕ, ਹੋਰ ਤੁਹਾਡਾ ਘਰ ਪਰਿਵਾਰ ਬੱਚੇ ਸਭ ਠੀਕ ਨੇ।
ਸਭ ਠੀਕ ਠਾਕ ਸਭ ਚੜ੍ਹਦੀ ਚਲਾ ਚ ਨੇ, ਤੁਸੀਂ ਆਪਣੇ ਸੁਣਾਓ।
ਠੀਕ, ਬਸ ਅਸੀ ਵੀ ਠੀਕ ਏ।
ਮਹਾਰਾਜ ਸਭ ਨੂੰ ਠੀਕ ਠਾਕ ਰੱਖੇ। ਬਸ ਬੈਠੇ ਹੋਏ ਸੀ ਚਾਹ ਪਾਣੀ ਪੀਣ ਲੱਗੇ ਸੀ। ਮੈਂ ਸੋਚਿਆ, ਕਿ ਤੁਹਾਡੇ ਨਾਲ ਗੱਲਬਾਤ ਹੀ ਕਰ ਲਈਏ।
ਚਲੋ ਕੋਈ ਨੀ ਵਧੀਆ ਕੀਤਾ।
ਦੇਖੋ ਜੀ ਆਪਣਿਆਂ ਨਾਲ ਗੱਲ ਵੀ ਕਰਨੀ ਚਾਹੀਦੀ ਏ।
ਹਾਂਜੀ, ਹਾਂਜੀ ਇਹ ਤੇ ਹੈ ਹੀ ਹੈ।
ਹਾਂ ਤੇ ਹੋਰ ਸੁਣਾਓ।
ਬਸ ਮਹਿੰਗਾਈ ਬੜੀ ਹੋ ਗਈ ਦੀ ਏ, ਬਾਜ਼ਾਰ ਗਏ ਸੀ ਸਬਜ਼ੀਆਂ ਸੁਬਜ਼ੀਆਂ ਮਹਿੰਗੀਆਂ ਬਹੁਤ ਹੋ ਗਈਆਂ ਐ।
ਮੰਗਾਈ ਨੇ ਤੇ ਛੋਟੇ ਮੋਟੇ ਬੰਦੇ ਦੀ ਕਮਰ ਹੀ ਤੋੜ ਦਿੱਤੀ ਏ। ੱ
ਹਾਂਜੀ, ਹਾਂਜੀ ਇਹ ਤੇ ਹੈ ਆ ਜਿਹੜੇ ਮਿਹਨਤ ਕਰਦੇ ਗਲੀ
ਜਿਹੜਾ ਮਿਹਨਤ, ਮਿਹਨਤ ਕਰਨ ਵਾਲਾ ਬੰਦਾ ਕੀ ਸਬਜ਼ੀ ਖਾਏਗਾ ਤੇ ਕੀ ਘਰ ਲਿਆਏਗਾ। ਆਪਣੇ ਬੱਚੇ ਵੇਖੇਗਾ ਚੋਰ ਵੇਖੇਗਾ ਕੀ ਵਖੇਗਾ।
ਹਾਂਜੀ, ਹਾਂਜੀ ਇਹ ਤੇ ਹੈ ਆ।
ਜਿਨੇ ਬਹੁਤ ਹੀ ਦਿਮਾਗ ਖਰਾਬ ਕਰ ਦਿੱਤਾ।
ਹਾਂਜੀ, ਹਾਂਜੀ ਇਹ ਤੇ ਹੈ ਐ ਬਹੁਤ ਮਹਿੰਗਾਈ ਹੋ ਗਈ ਦੀ ਏ।
ਬਸ ਇ ਇਹਦੇ ਬਾਰੇ ਕੁਝ ਕਹਿ ਸਕਦੇ ਇਹ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ।
ਹਾਂਜੀ, ਹਾਂਜੀ ਪਹਿਲੇ ਸਮਾਂ ਠੀਕ ਹੈਗਾ ਸੀ ਸਸ ਥੋੜਾ ਸਸਤ ਸਮਾਂ ਸੀ।
ਦੇਖੋ ਜੀ, ਪਹਿਲੇ ਸਮਾ ਤੇ ਤਾਂ ਠੀਕ ਸੀ ਉਸ ਟਾਈਮ ਮਹਿੰਗਾਈ ਬੜੀ ਘੱਟ ਸੀ। ਬੰਦੇ ਕੋ ਪੈਸਾ ਨਹੀਂ ਸੀ, ਬੰਦੇ ਕੋ ਪੈਸਾ ਨਹੀਂ ਸੀ ਹੁਣ ਪੈਸਾ ਹੈ, ਤੇ ਮਹਿੰਗਾਈ ਹੈ।
ਹਾਂਜੀ, ਹਾਂਜੀ।
ਇਹ ਗੱਲ ਨਾ ਕਰਿਆ ਦੇ ਇਸ ਕਰਕੇ ਜਿਉਂ ਜਿਉਂ ਸਮਾਂ ਵੱਧਦਾ ਪਿਆ ਉਸ ਹਿਸਾਬ ਨਾਲ ਸਮੇਂ ਹਿਸਾਬ ਨਾਲ ਮਹਿੰਗਾਈ ਵੀ ਵੱਧਦੀ ਜਾ ਰਹੀ।
ਹਾਂਜੀ। ਹਾਂਜੀ। ਇਹ। ਤੇ। ਹੈ। ਹੀ। ਆ।
ਤਾਂ। ਕਰਦੇ। ਕਿਉਂਕਿ। ਜਿਹੜੀ। ਜੇ। ਪ੍ਰੋਬਲਮ। ਆਉਂਦੀ। ਨਾ। ਤੇ। ਜਿਹੜਾ। ਮਜ਼ਦੂਰ। ਬੰਦਾ। ਉਸ। ਨੂੰ। ਆਨਂਦੀ। ਹੈ।
ਹਾਂਜੀ-ਹਾਂਜੀ ਇਹ ਤੇ ਹੈ। ਹੀ।
ਕਿਉਂਕਿ ਵੱਡੇ ਬੰਦ ਨੂੰ ਕੋਈ ਫਰਕ ਨਹੀਂੀ ਪੈਂਦਾ।
ਹਾਂਜੀ ਹਾਂਜੀ ਬਸ ਸ਼ਾਹਕ ਬੰਦੇ ਨੂੰ ਫ਼ਰਕ ਪੈਣਾ ਵਾ।
ਹਾਂਜੀ ਅਸ਼ੋਕ ਉਹਨੂੰ ਕੋਈ ਫਰਕ ਪੈਂਦਾ ਫ਼ਰਕ ਪੈਂਦਾ ਮਜ਼ਦੂਰ ਬੰਦਾ ਨੂੰ ਜਿਹਨੇ ਜਨੇ ਦਿਹਾੜੀ ਕਰਨੀ ਹੈ ਤੇ। ਸਮਮੀਪ।
ਹਾਂਜੀ-ਹਾਂਜੀ
ਉਹਨੇ। ਫ। ਉਹਨੇ। ਬੜਾ। ਕੁਛ। ਦੇ। ਆਪਣਾ। ਘਰ। ਬਣੀ। ਦੇਨਾ। ਧ। ਦਾਰੂ। ਵੀ। ਵੇਖਣੀ। ਹੈ। ਕੰਨ। ਕਰਾਹਆ। ਵੀ। ਵੇਖਣਾ। ਖਾਣਾ। ਪੀਣਾ। ਵੀ। ਵੇਖਣਾ। ਇਸਦੇ। ਕਰਕੇ। ਉਹ। ਬੰਦਾ। ਆਪਣੇ। ਸਾਰੇ। ਸ਼ੌਕ। ਆਪਣੇ। ਮਾਰ। ਦਿੰਦਾ।
ਹਾਂਜੀ-ਹਾਂਜੀ। ਬਸ ਘਰ ਦਾ ਕਰੇਗਾ ਕਿ ਆਪਣੇ ਸ਼ੌਂਕ ਪੂਰੇ ਕਰੇ ਤੇ ਬਸ। ਬੰਦੇ ਨੂੰ ਜਿਆਦਾ ਤੁਹਾਨੂੰ ਪਤਾ ਵਾ ਬਾਲ ਬੱਚੇ ਦਾ ਹੁੰਦਾ ਵਾ ਸੋਚਣਾ।
ਹਾਂਜੀ-ਹਾਂਜੀ। ਕਿਉਂਕਿ ਕਿਉਂਕਿ ਗ੍ਰਸਥਤੀ ਚਲਾਉਣ ਵਾਸਤੇ ਨਾ ਬੜਾ ਕੁਝ ਦੇਖਣਾ ਪੈਂਦਾ ਬੰਦਾ ਆਪਣੇ ਸ਼ੌਕ ਨੂੰ ਮਾਰ ਦਿੰਦਾ।
ਹਾਂਜੀ। ਹਾਂਜੀ। ਅੱਜ। ਕੱਲ੍ਹ। ਦੇ। ਹੁਣ। ਬੱਚੇ। ਪੜ੍ਹਾਈਆਂ। ਦੇ। ਖਰਚੇ। ਬੜੇ। ਹੋ। ਗਏ।
ਹਾਂ। ਤੇ। ਉਹ। ਪੜ੍ਹਾਈਆਂ। ਇੰਨੀ। ਮਹਿੰਗੀ। ਹੋ। ਗਈਆਂ। ਕਿ। ਸਕੂਲ। ਜਿਹੜੇ। ਆ। ਦੁਕਾਨਦਾਰੀ। ਬਣ। ਗਈ। ਹੈ। ਸਕੂਲਾਂ। ਦੇ। ਹ।
ਹਾਂਜੀ। ਹਾਂਜੀ। ਇਹ। ਤੇ। ਹੈ। ਹੀ। ਆ।
ਕਦੀ-ਕਦੀ ਕੁਛ ਮੰਗਦੇ ਨੇ ਕਦੀ ਕੁਛ ਮੰਗਦੇ ਨੇ ਇਹਨਾਂ ਦੀ। ਸਕੂਲ ਨਹਾਣੇ ਦੀ। ਮ ਬੱਚੇ ਦੇ ਪੇਰੈਂਟਸ ਨਾਲ ਆਈ ਚਲਾਈ ਚੱਲਦੀ ਰਹਿੰਦੀ ਹੈ।
ਹਾਂਜੀ-ਹਾਂਜੀ ਇਹ ਤਾਂ ਹੈ।
ਕਦੀ ਮੀਟ ਕਦੀ ਪੇਰੈਂਟਸ ਦੀ ਮੀਟਿੰਗ ਕਰਨ ਤੇਾਣ। ਣ ਕੱਲ ਲਿਆਸੋ ਸੋ ਰੁ ਲਿਆ। ਕਦੀ ਕੋਈ ਫੰਕਸ਼ਨ ਕਰ ਰਹੇ ਨੇ ਤੇ ਫੇਿਰ ਪੈਸੇ ਮੰਗਦੇ ਨੇ।
ਹਾਂਜੀ ਬ ਗਰਮੀਆਂ 'ਚ ਬੱਚਿਆਂ ਨੂੰ ਕਮਾਉਣ ਲੈ ਗਏ ਤਾਂ ਕਹਿੰਦੇ ਜੀ ਇੰਨੇ ਪੈਸੇ ਦੇ ਦੋ।
ਦੇਖੋ ਜੀ, ਇਹ ਤੇ ਕੋਈ ਨਾ ਕੋਈ ਆਪਣਾ। ਪ੍ਰੋਗਰਾਮ ਚੱਲਾਣਦਾ ਹੀ ਰਹਿੰਦਾ ਹੈ, ਸਕੂਲਾਂ ਨੂੰ।
ਹਾਂਜੀ-ਹਾਂਜੀ, ਬਸ ਕੀ ਕਰੀਏ ਹੁਣ ਇਹ ਹੁੰਦਾ, ਵੀ ਚਲੋ। ਬੱਚੇ ਦਾ, ਬ ਸਾਰੇ ਬੱਚੇ ਚੱਲੇ ਐ, ਬੱਚਿਆਂ ਨੂੰ ਭੇਜ ਦਈਏ ਚਲੋ ਬੱਚਿਆਂ ਦਾ ਮਨ ਖੁਸ਼ ਹੋ ਜਾੇਗਾ। ਤੇ ਮਾ ਮਾਤਾ ਪਿਤਾ ਏਦਾਂ ਕਰ ਦਿੰਦੇ ਨੇ, ਵੀ ਚੱਲ ਕੋਈ ਨੀ ਜਾਓ ਚੱਲ ਜਾਓ ਕੋਈ ਗੱਲ ਨੀ।
ਮਾਤਾ ਪਿਤਾ ਨੂ ਛੇੜ ਦਿੰਦੇ ਨੇ ਪੈਸੇ ਨਾ।
ਹਾਂਜੀ-ਹਾਂਜੀ। ਹਾਂਜੀ-ਹਾਂਜੀ ਦੁੱਧ ਈ ਕਿੰਨਾ ਮਹਿੰਗਾ ਹੋ ਗਿਆ। ਹਾਂਜੀ-ਹਾਂਜੀ, ਸਕੂਲ ਸਾਡੇ ਬੱਚੇ ਜਾ ਰਹੇ ਨੇ।
ਹਾਂ ਉਥੇ ਜਾ ਰਹੇ ਨੇ, ਚਲੋ ਕੋਈ ਨੀ ਮਹਾਰਾਜ। ਨਾਲ ਪੱਕੀ, ਪੱਕੀ ਪੱਕੀ ਏ, ਬੱਚਿਆਂ ਨੂੰ।
ਹੁਣ ਤੇ ਦੋ ਦਹੀਂ, ਦੋਵੇਂ ਜਾ ਰਿਹਾ ਜੀ।
ਜਾ ਜਾ ਚਲੋ ਜੀ
ਹਾਂਜੀ-ਹਾਂਜੀ, ਸਾਡੇ ਉੱਥੇ ਪਿੰਡ ਚ ਨਾ ਦੇਖੋ। ਦੇਖੋ ਦੁੱਧ ਨਾ ਅ ਥੋੜਾ ਸਸਤਾ ਹੈਗਾ ਦਾ ਵਾ, ਸ਼ਹਿਰ ਚ ਦੁੱਧ ਬਹੁਤ ਮਹਿੰਗਾ ਹੈਗਾ ਆ।
ਤੇ ਕੋਈ ਸ਼ਹਿਰ ਦੁੱਧ ਮਹਿੰਗਾ ਹੈਗਾ, ਤੇ ਫੇਰ ਪਾਣੀ ਵਰਗਾ। ਦੁੱਧ ਦੁੱਧ ਦਾ ਕੋਈ ਟੇਸਟ ਨਹੀਂ ਹੈਗਾ। ਤੇ ਜੇ ਕਰ ਅਸੀਂ ਬਜ਼ਾਰੋਂ। ਦਹੀਂ ਲੈ ਆਈਏ, ਉਹਨੂੰ ਲਿਆ ਕੇ ਰੱਖੀਏ, ਉਹ ਪਾਣੀ ਛੱਡ ਦੇੰਦੀ ਏ।
ਹਾਂਜੀ ਹਾਂਜੀ ਹਾਂਜੀ ਨਹੀਂ ਅ ਦਹੀਂ ਜਮਾ ਲੈਂਦੇ ਆਂ ਜੀ, ਘਰ ਦੀ ਦਹੀਂ ਵਰਗੀ ਰੀਸ ਨੀ ਹੈਗੀ ਜੀ।
ਸਹੀ ਗੱਲ ਹੈ, ਇਹ ਸਹੀ ਗੱਲ ਹੈ
ਤੇ ਘਰੇ ਹੀ ਅਸੀਂ ਲੱਸੀ ਅਸੀਂ ਬਣਾਉਂਦੇ ਹਾਂ, ਘਰੇ ਅਸੀਂ, ਸਾਡੇ ਕੋਲ ਇੱਕ ਚਾਟੀ ਹੈਗੀ ਦੀ ਐ, ਅਸੀਂ ਔਥੇ ਹੀ ਔ ਅਸੀ ਬਣਾਉਂਦੇ ਹਾਂ ਦਹੀਂ ਲੱਸੀ, ਸਾਡੇ ਉਹ ਬਣਦੀ ਹੈ।
ਆਹ ਪਿੰਡਾਂ ' ਚੱਟ ਹੀ ਹੁੰਦੀ ਹੈ
ਹਾਂਜੀ ਹਾਂਜੀ, ਤੇ ਸਾਡੇ ਤੇ ਸਾਗ ਵੀ ਉਹ ਉਹ ਹੁੰਦੇ ਆ, ਬਗੋਨੇ ਜੇ ਹੁੰਦੇ ਆ, ਉਹ ਚ ਬਣਦੇ ਸਾਡੇ ਸਾਗ
ਅੱਛਾ ਅੱਛ ਔ ਕਿਹੜੇ, ਪਿੱਤਲ ਦੇ ਕੇ ਐਲਮੋਨੀਅਮ ਦੇ
ਉਹ ਹੁੰਦੇ ਆ ਜੀ, ਉਹ ਕੀ ਕਹਿੰਦੇ ਨਾ
ਮਿੱਟੀ ਦੇ, ਅਲਮੋਨੀਅਮ ਦੇ
ਉਹ ਵੀ ਹੁੰਦੇ ਆ, ਮਿੱਟੀ ਦੇ ਵੀ ਬਣੇ ਹੁੰਦੇ ਨੇ, ਉਹਨਾਂ ਚ ਵੀ ਤਾਂ ਭਾਵੇਂ ਤੁਸੀਂ ਬਣਾ ਲਓ
ਇਹ ਗੱਲ ਹੈ ਜੋ ਮਿੱਟੀ ਦੇ ਭਾਂਡੇ ਆਉਂਦਾ ਨਾ ਟੇਸਟ, ਤੇ ਉਹ ਮਿੱਟੀ ਦੇ ਭਾਂਡੇ ਚ ਆਂਦਾ
ਹਾਂ, ਸਾਡੇ ਤੇ ਘਰੇ ਹੈਗੇ ਆ ਜੀ, ਦੇਖੋ ਤੁਹਾਨੂੰ ਪਿੰਡਾਂ ਚ ਤਾਂ ਇਹ ਚੀਜ਼ ਮਿਲੇਗੀ, ਹੀ ਮਿਲੇਗੀ
ਹਾਂਜੀ, ਤੁਹਾਨੂੰ ਇਹ ਗੱਲ ਦਸੀ ਨਾ ਇਹ ਸਿਲਵਰ ਦਾ ਭਾਂਡਾ ਹੋਇਆ, ਹੋਰ ਉਹ ਪਿੱਲ ਦਾ ਭਾਂਡਾ ਹੋਯਾ ਇਹ, ਬਿਮਾਰੀ ਦਾ ਘਰ ਹੈ ਜੀ
ਹਾਂ ਹਾਂਜੀ ਹਾਂਜੀ
ਹਮਾਰੇ ਘਰ, ਕਿਉਂਕਿ ਸਾਨੂੰ ਚਾਹੀਦਾ ਸਾਡੇ ਲੋਕਾਂ ਨੂੰ ਕਿ ਲੋਹੇ ਦੇ ਭਾਂਡੇ ਚ ਸਬਜ਼ੀ ਬਣਾਏ।
ਹੋ
ਲੋਹੇ ਦੇ ਭਾਂਡੇ ਚ ਸਬਜ਼ੀ ਬਣੇਗੀ ਨਾ, ਤੇ ਸਾਡੇ ਸਰੀਰ ਨੂੰ ਤਾਕਤ ਮਿਲੇਗੀ। ਆਯਰਨ ਦੀ ਕਮੀ ਸਾਨੂੰ ਹੋ ਨਹੀਂ ਸਕਦੀ
ਹਾਂਜੀ ਹਾਂਜੀ
ਕਿਉਂਕਿ, ਲੋਹੇ ਚ ਬੜਾ ਹੀ ਆਯਰਨ ਹੁੰਦਾ ਹੈ
ਹਾਂਜੀ ਹਾਂਜੀ, ਇਹ ਤੇ ਹੈ ਹੀ ਐ
ਬੈਨੀਫਿਟ ਬਹੁਤ ਹੈ, ਪਰ ਅਸੀਂ ਲੋਕ ਨਾ ਉਹਨੂੰ ਯੂਜ ਨਹੀਂ ਕਰਦੇ।
ਹਾਂਜੀ ਹਾਂਜੀ ਬਸ
ਹਾਂ ਬਸ ਇਹੀ ਹੋ ਜ ਨਾ ਕੀ
ਘਰ ਬਣਾ ਕੇ ਖੁਸ਼ ਨੀ ਹੈ ਕਹਿੰਦੇ ਬਾਹਰ ਹੀ ਖਾ ਲਈਏ
ਹਾਂਜੀ ਹਾਂਜੀ ਉਹ ਫਿਰ ਜ਼ਿਆਦਾ ਨੁਕਸਾਨ ਨਾਲ
ਉਹ ਹਾਂਜੀ ਜ਼ਿਆਦਾ
ਹੋ ਜਾਏ ਨੁਕਸਾਨ।
ਹਾਂਜੀ ਤੇ ਆਲਸ ਕਰ ਜਾਂਦੇ ਲੋਕੀ ਬਣਾ ਦੇ ਮਾਰੇ ਵੀ ਚਲੋ ਬਾਹਰ ਖਾ ਲੈਂਨੇ ਹਾਂ ਜਬਕਿ ਬਾਹਰ ਦਾ ਖਾਣਾ ਖਾਣਾ ਨੀ ਚਾਹੀਦਾ ਘਰਦਾ ਹੀ ਖਾਣਾ
ਦੇਖੋ ਜੀ ਸਭ ਤੋਂ ਵਧੀਆ ਖਾਣਾ ਘਰਦੈ ਜੋ ਕੁਛ ਬਣਾ ਰਿਹਾ ਆਪਣੀਆਂ ਅੱਖਾਂ ਸਾਹਣੇ ਬਣਾ ਰਿਹਾ ਸੀ ਹੁਣ ਬਾਜ਼ਾਰ ਅਲੇ ਪਤਾ ਨੀ ਕੀ ਬਣਾ ਰਹੇ ਨੇ ਕੀ ਨਹੀਂ ਬਣਾ ਸਾਡੀ ਪੇਠ ਪਿੱਛੇ ਬਣਾ ਰਹੇ ਨਾ ਉਹ ਕ ਨਹੀਂ ਐਕ ਵੀ ਨਾ ਰ
ਹਾਂਜੀ ਹਾਂਜੀ
ਜਿਸ ਕਾਰਨ ਸਾਡੇ ਵ ਸਰੀਰ ਦੀ ਜਿਹੜੀ ਬੋਡੀ ਨਾ ਉਹ ਫੇਰ ਮਾੜੀ ਢਿੱਲੀ ਚ ਪੈ ਜਾਂਦੀ ਏ ਫੇਰ ਡਾਕਟਰ ਕੋਲ ਜਾਣਾ ਪੈ ਜਾਂਦੈ
ਹਾਂਜੀ ਹਾਂਜੀ ਇਹ ਤੇ ਹੈ ਹੀ ਐ
ਡਾਕਟਰ ਕੋ ਚਲੇ ਗਏ ਉਹ ਹੱਥ ਲਵਾਈ ਦੇ ਸੋ ਦੋ ਸੌ ਰੁਪਏ ਲੱਲੇਗਾ
ਡਾਕਟਰਾਂ ਦੀ ਫੀਸ ਹੀ ਅੱਜ ਕਲ੍ਹ ਬੜੀ ਹੋ ਗਈ ਆ ਜੀ
ਹੋਰ ਬਹੁਤ ਬਹੁਤ ਜਿਆਦਾ ਹੋ ਗਈ ਹੈ
ਹਾਂਜੀ- ਹਾਂਜੀ।
ਇਸ ਕਰਕੇ ਬੈਟਰ ਇਹੀਓ ਏ ਕਿ ਆਪਣੇ ਘਰ ਹੀ ਖਾਣਾ ਬਣਾਓ, ਤੇ ਖਾਓ।
ਹਾਂਜੀ- ਹਾਂਜੀ ਇਹ ਤੇ ਠੀਕ ਆ, ਘਰ ਦਾ ਹੀ ਖਾ ਵੈਸੇ ਘਰ ਦਾ ਹੀ ਖਾਣਾ ਚਾਹੀਦਾ ਜ਼ਿਆਦਾ। ਘਰ ਦਾ ਖਾਓ, ਸਿਹਤ ਵੀ ਠੀਕ ਰਹੇਗੀ।
ਉਹ ਤੇ ਬੰਦੇ ਬੇਵਕੂਫ ਹੁੰਦੇ, ਜਿਹੜੇ ਬਾਜ਼ਾਰ ਦਾ ਖਾਂਦੇ।
ਦਾ ਹੈਗਾ ਉਹ।
ਹਾਂਜੀ -ਹਾਂਜੀ ਹੋਰ
ਵਧੀਆ।
ਹੈਲੋ,
ਹਾਂਜੀ ਬੋਲੋ
ਮੈਂ ਕਿਹਾ ਹੋਰ ਦੱਸੋ, ਬੱਚੇ ਤੁਹਾਡੇ ਜਾਂਦੇ ਆ ਸਕੂਲ।
ਹਾਂ ਬੱਚੇ ਜਾ ਰਹੇ ਨੇ, ਵੱਡੀ ਗੁੜੀਆ ਮੇਰੀ ਬੀ ਐ ਥਰਡ ਦੇ ਵਿੱਚ ਪੜ ਰਹੀ ਏ। ਤੇ ਵਿਚਕਾਰ ਲੀ ਉਹ, ਪਲੱਸ ਟੂ ਕਰ ਲਈ ਹੁਣ। ਜਾਏਗੀ ਉਹ। ਤੇ ਛੋਟੇ ਆਲੀ ਟੈਨਥ ਕਲਾਸ ਚ ਪੜ੍ਹਦੀ ਪਈ ਐ, ਤਿੰਨੋ ਬੱਚੇ ਮੇਰੇ ਪੜ੍ਹ ਰਹੇ ਨੇ।
ਹਾਂਜੀ, ਬਸ ਫੇਰ ਤੁਹਾਨੂੰ ਤੇ ਤੁਹਾਨੂੰ ਤੇ ਬਹੁਤ ਖਰਚਾ ਹੋ ਜਾਂਦਾ ਹੋਏਗਾ ਬੱਚਿਆਂ ਦੀ ਪੜ੍ਹਾਈ ਦਾ ਵੀ
ਦੇਖੋ ਜੀ, ਦਿਨ -ਰਾਤ ਇੱਕ ਕਰਕੇ ਫਿਰ ਵੀ ਗੁਜ਼ਾਰਾ ਨੀ ਹੁੰਦਾ ਜੀ।
ਚਲੋ ਠੀਕ ਹੈ ਬੱਚਿਆਂ ਨੂੰ ਪੜ੍ਹਾਣਾ ਚਾਹੀਦਾ ਹੈ ਜੀ, ਪੜਾਣਾ ਬਹੁਤ ਜ਼ਰੂਰੀ ਐ।
ਉਹ ਤੇ ਉਹ- ਉਹ ਕਹਿੰਦੇ ਨਾ ਆਪ ਭੁੱਖਾ ਰਹਿ ਜਾਏ, ਪਰ ਬੱਚਿਆਂ ਨੂੰ ਜ਼ਰੂਰ ਪੜ੍ਹਾਏ।
ਹਾਂਜੀ- ਹਾਂਜੀ, ਪੜ੍ਹਾਈ ਕੰਮ ਆਂਦੀ ਐ।
ਹਾਂ ਬੱਚਿਆਂ ਨੂੰ ਪੜ੍ਹਾਵਾਂਗੇ, ਤਾਂ ਹੀ ਤੇ ਉਹਨਾਂ ਦੀ ਲਾਈਫ ਬਣੇਗੀ ਨਾ।
ਹਾਂਜੀ- ਹਾਂਜੀ, ਇਹ ਤੇ ਹੈ ਹੀ ਐ।
ਕੀ ਔਖ ਨਾਲ ਸਾਨੂੰ ਯਾਦ ਕਰਨਗੇ ਵੀ, ਸਾਡੇ ਮਾਂ- ਪਿਓ ਨੇ ਸਾਨੂੰ ਪੜਾਇਆ।
ਹਾਂਜੀ -ਹਾਂਜੀ, ਨਹੀਂ ਬੱਚਿਆਂ ਨੂੰ ਪੜ੍ਹਾਣਾ ਬਹੁਤ ਜ਼ਰੂਰੀ ਹੈ ਜੀ, ਬ ਅੱਜ ਪੜ੍ਹਨਗੇ ਕੱਲ ਨੂੰ ਆਪਣਾ ਹਾਂਜੀ- ਹਾਂਜੀ।
ਪੜ੍ਹਾਈ ਹੀ ਕੰਮ ਆਂਦੀ ਹੁੰਦੀ ਐ, ਬੱਚਿਆਂ ਦੇ।
ਕਿ ਪੜ੍ਹਾਈ ਹੀ ਇਹਨਾਂ ਨੂੰ ਕਿਤੇ ਨਾ ਕਿਤੇ ਪਹੁੰਚਾ ਦਿੰਦੀ ਏ।
ਹਾਂਜੀ -ਹਾਂਜੀ ਬਸ ਬੱਚਾ ਪੜ੍ਹਨ ਆਲਾ ਹੋਣਾ ਚਾਹੀਦਾ ਵਾ, ਤੇ ਆਪਣਾ
ਜੀ
ਮਿਹਨਤ ਕਰੇਗਾ ਤਾਂ ਫਲ ਤਾਂ ਵੇਖੋ ਮਿਲਦੇ, ਮਿਹਨਤ ਕਰਨ ਵਾਲੇ ਬੰਦੇ ਨੂੰ ਫਲ ਮਿਲਦੈ ਹੀ ਮਿਲਦੈ।
ਮਿਲਦਾ ਚਾਹੇ ਬੇਸ਼ੱਕ ਦੇਰ ਲੱਗੇ।
ਹਾਂਜੀ -ਹਾਂਜੀ -ਹਾਂਜੀ ਮਿਲਦਾ ਜ਼ਰੂਰ ਐ।
ਕਿਉਂਕਿ ਉਹ ਪਰਮਾਤਮਾ ਨੂੰ ਸਭ ਪਤਾ।
ਹਾਂਜੀ -ਹਾਂਜੀ।
ਕਿ ਬਈਆ ਬੰਦਾ ਕਿੰਨੀ ਮਿਹਨਤ ਕਰ ਰਿਹਾ, ਕੀ ਫਲ ਦੇਣਾ ਇਹਨੂੰ ਇਹ ਸਭ ਪਤਾ।
ਹਾਂਜੀ- ਹਾਂਜੀ।
ਹੋਰ
ਬਸ ਵਧੀਆ ਵਾ, ਬਸ ਹੁਣ ਬਾਜ਼ਾਰ ਜਾਵਾਂਗੇ, ਵੇਖਾਂਗੇ ਸਬਜ਼ੀ ਸੁਬਜੀ ਖਰੀਦ ਕੇ ਲਿਆਵਾਂਗੇ। ਤੇ ਆਪਣਾ ਸਬਜ਼ੀ ਵੀ ਤੁਹਾਨੂੰ ਪਤਾ
ਸਬਜ਼ੀਆਂ ਵੀ ਬੜੀ ਮਹਿੰਗੀਆਂ ਹੋਈਆਂ ਸੀ, ਇਹ ਤੇ ਕਹਿੰਦੀ ਆ ਸਾਨੂੰ ਹੱਥ ਲਾਓ ਈ ਨਾ। ਇਹ ਤੇ ਕਹਿੰਦੇ ਸਾਨੂੰ ਹੱਥ ਲਾਓ ਈ ਨਾ।
ਹਾਂਜੀ -ਹਾਂਜੀ, ਸਾਡੇ ਪਿੰਡਾਂ ਚ ਠੀਕ ਐ, ਸਾਡੇ ਤੇ ਸਬਜ਼ੀਆਂ ਘਰ ਲੱਗੀਆਂ ਜੇ ਜੀ।
ਹਾਂ, ਇੱਥੇ ਲਿਆਣੀ ਪੈਂਦੀ ਐ।
ਅਸੀਂ ਤੇ ਹਾਂਜੀ ਸ਼ਹਿਰਾਂ ਚ ਤੁਹਾਨੂੰ ਪਤਾ ਵਾ ਫਿਰ ਕੀ ਬਾਜ਼ਾਰੋਂ ਹੀ ਲਿਆਣੀ ਪੈਂਦੀ ਆ ਜੀ ਫਿਰ ਤੇ।
ਭੈਣਜੀ ਇਹ ਗੱਲ ਪਿੰਡਾਂ ਚ ਸਬਜ਼ੀ ਨੀ ਨਾ ਉਹ ਹੁੰਦੀ ਫਰੈਸ਼ ਹੁੰਦੀ ਤਾਜ਼ੀ ਹੁੰਦੀ ਹੈ। ਉਹਦਾ ਕੋਈ ਬਣਾਕੇ ਖਾਓ ਉਹਦਾ ਕੋਈ ਟੇਸਟ ਹੀ ਅਲੱਗ ਹੁੰਦਾ।
ਹਾਂਜੀ ਇਹ ਤੇ ਹੈ ਟੇਸਟ ਹੀ ਅਲੱਗ ਹੁੰਦਾ ਜੀ।
ਇਹ ਤੇੇ ਸਾਡੇ ਇੱਥੇ ਬਾਜ਼ਾਰ ਦੀ ਸਬਜ਼ੀਆਂ ਪਤਾ ਨਹੀਂ ਕਿੰਨੇ ਦਿਨ ਦੀਆਂ ਪਈਆਂ ਕਿੰਨੇ ਦਿਨ ਆਉਂਦਾ ਹੀ ਹੋ ਨਹੀਂ ਇੰਨੀ ਮਹਿੰਗੀ ਕੀਤੀ ਦੀ ਇਹਨਾਂ
ਹਾਂਜੀ ਬਸ ਹੁਣ ਅਸੀਂ ਸਬਜ਼ੀ ਲਿਆਵਾਂਗੇ ਸਵੇਰ ਤੱਕ ਸਬਜ਼ੀ ਨੇ ਆਪਣਾ ਮੁਰਝਾ ਆ ਜਾਣਾ ਵਾ।
ਮੁਰਜਾ ਜਾਣਾ।
ਤਾਜ਼ੀ ਤੇ ਮਿਲਦੀ ਅਸੀਂ ਕਹਿੰਦੇ ਤਾਜੀ ਲਈਏ ਤਾਜ਼ੀ ਤੇ ਚੀਜ਼ ਕਿਤੋਂ ਵੀ ਨਹੀਂ ਮਿਲਦੀ।
ਤਾਜ਼ੀ ਕਿਤੋਂ ਨੀ ਮਿਲਦੀ ਤਾਜ਼ਾ ਦੁੱਧ ਨੀ ਮਿਲਦਾ ਅੱਜ ਕੱਲ੍ਹ।
ਨਾ ਜੀ ਨਾ ਜੀ।
ਉਹ ਵੀ ਪੈਕਟ ਚ ਮਿਲਦਾ।
ਹਾਂਜੀ ਚਲੋ ਫੇਰ ਠੀਕ ਹੈ ਜੀ ਮੈਂ ਬਾਜ਼ਾਰ ਜਾ ਚਲੋ।
ਅੱਛਾ ਹਾਂਜੀ ਤੁਸੀਂ ਫਿਰ ਘਰ ਆਉਣਾ।
ਹਾਂਜੀ ਹਾਂਜੀ ਆਵਾਂਗੇ ਕੋਈ ਨੀ ਆਵਾਂਗੇ ਜੀ ਜਰੂਰ ਆਵਾਂਗੇ ਚਲੋ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। । ਇਹੀ ਖਾ ਲੈ ਖਾ ਲੈ